ਜੀ ਸਸ਼੍ਰੀ ਕਾਲ ਜੀ।
ਸਸ਼੍ਰੀ ਕਾਲ ਜੀ, ਕਿਵੇਂ ਓ?
ਵਧੀਆ, ਤੁਸੀਂ ਦੱਸੋ?
ਵਧੀਆ, ਹੋਰ ਕੀ ਕਰਦੇ ਓ?
ਕੁਛ ਨੀ ਬਸ ਏਦਾਂ ਈ ਬੈਠੀ ਸੀ
ਅੱਛਾ।
ਹਾਂਜੀ।
ਮੌਸਮ ਕਿਵੇਂ ਦਾ?
ਮੌਸਮ ਤਾਂ, ਬੱਸ ਧੁੱਪ ਹੈ, ਹੋਣ ਦੇਖੋ
ਅੱਛਾ, ਨਈ ਸਾਡੇ ਹਾਂਜੀ, ਸਵੇਰ ਟੈਮ ਸਾਡੇ ਮੀਂ ਸੀਗਾ, ਧੁੱਪ ਤਾਂ ਨਣੀ ਹੈਗੀ ਬੱਦਲ ਜੇ ਨੇਗੇ ਗਰਮੀ ਵੀ ਘੱਟ ੲੈ, ਹੁਣ ਤਾਂ
ਅੱਛਾ, ਏਥੇ ਤਾਂ ਯਾਰ ਬਾੜੀ ਗਰਮੀ ਆ ਅੱਜ
ਅੱਛਾ ਜੀ।
ਹੂੰ।
ਦੋ-ਤਿੰਨ ਦਿਨ ਪੈਲਾਂ, ਹਨੇਰੀ ਬੋਤ ਆਈ ਕਾਫੀ ਸਾਰੇਆ ਨਾ
ਅੱਛਾ, ਏਥੇ ਤਾਂ ਯਾਰ ਪਤਾ ਈ ਨੀ ਕੀ ਅੱਛਾ।
ਹਾਂਜੀ।
ਹੋਰ ਫੇਰ?
ਹੋਰ ਸਭ ਵਧੀਆ, ਬਸ ਮੰਮੀ ਨੇ ਆਟਾ ਗੁਨ ਲੇਆ, ਸਬਜ਼ੀ ਬਣਾ ਪਾਣੀ ਰੋਟੀ ਬਣਾਦੇ ਨੇ।
ਅੱਛਾ, ਤੁਸੀਂ ਬਣਾ ਲੈਂਨੇ ਓ ਸਬਜ਼ੀ ਵਗੈਰਾ?
ਹਾਂ, ਮੈਂ ਸਬਜ਼ੀ ਬਣਾ ਲੈਂਣੀ ਬੀ, ਨੋਰਮਲ ਜਿਮੇ ਆਪਾਂ ਘਰੇ ਖਾਣੇ ਆਂ, ਰੋਟੀ ਵੀ ਜਦੋਂ ਮੰਮੀ ਕਿਤੇ ਚੱਲ ਜਾਂਦੀ ਆ ਤੇ ਫੇਰ ਮੈਂ ਕਰਦੀ ਹੁਣੀ ਘਰੇ ਕੰਮ।
ਅੱਛਾ-ਅੱਛਾ।
ਹਾਂਜੀ।
ਵਧੀਆ ਗੱਲ ੲੈ।
ਹਾਂਜੀ।
ਹੋਰ
ਹੋਰ ਸਭ ਵਧੀਆ। ਸਨੂੰ ਘੁੰਮਣ ਚ ਕੀ ਪਸੰਦ ਆ ਵੀ, ਕਿੱਥੇ ਘੁੰਮਣਾ ਪਸੰਦ ਕਰਦੇ ਓ ਤੁਸੀਂ?
ਮੈਂ ਤਾਂ, ਪਾੜੀ ਲਾਕੇ ਚ ਰੈਂਦੀ ਆ ਬਸ ਏਥੇ ਈ ਘੁੰਮਣ ਦਾ ਜੀ ਕਰਦਾ ਮੇਰਾ
ਅੱਛਾ ਜੀ, ਚਲੋ ਵਧੀਆ, ਪਹਾੜਾਂ ਚ ਵਧੀਆ ਹੁੰਦਾ ਨਾ ਮੌਸਮ?
ਹਾਂ, ਪਰ ਅੱਜ ਦੋ-ਤਿੰਨ ਦਿਨਾਂ ਤੋ ਨਾ ਏਥੇ ਬਾਲੀ ਗਰਮੀ ਆ
ਅੱਛਾ ਜੀ।
ਹਾਂ। ਪਾਣਾ ਚੱਲਦਾ ਯਾਰ ਵ ਧੀਆ ਈ ਹੁੰਦਾ ਏਥੇ ਤਾਂ ਹੱਰ ਦੂਜੇ ਦਿਨ ਮੀਂਰ ਪੈ ਜਾਂਦਾ, ਪਰ ਅੱਜ-ਕੱਲ ਪਤਾ ਨੀ ਕੀ ਹੋਊਗਾ ਹਫ਼ ਤਾਂ ਹੋ ਗੇਆ ਮੇਰੇ ਖੇਆਲ, ਮੀਂ ਨੀ ਪੇਆ ਏਥੇ ਹਨਾ।
ਅੱਛਾ।
ਹਮ।
ਮੈਨੂੰ ਵੀ ਪਹਾੜਾਂ ਚ' ਘੁੰਮਣਾ ਪਸਾੰਦ ਹੈਗਾ।
ਹਾਂ, ਫੇਰ ਘੁੰਮੇ ਓ ਤੁਸੀਂ ਕਿਤੇ?
ਨਹੀਂ ਅਸੀਂ ਕਦੇ ਨਹੀਂ ਆਏ ਹੈਗੇ।
ਅੱਛਾ। ਫੇਰ ਤਾਂ ਘੁੰਮਣਾ ਚਾਹੀਦਾ ਯਾਰਾ। ਆਹੀ ਲਾਈਫ ਹੈ। ਜਿਹੜੀ ਇੰਜੋਏ ਕਰ ਸਕਦੇ ਆ ਹਨਾ ਕੋਾਲਜ ਤੇ ਸਕੂਲ ਲਾਈਫ। ਜਿਹੜੀ ਇਹੀ ਵਧੀਆ ਹੁੰਦੀ ਆ ਹੋਰ ਤਾਂ ਫੇਰ ਵਿਆਹ ਵੀ ਹੋ ਜਾਂਦਾ ਫੇਰ ਕਿਤੇ
ਹਾਂਜੀ।
ਹਮ। ਫੇਰ ਕੋਲੇਜ ਵਾਲੇ ਨੀ ਲੈ ਕੇ ਜਾਂਦੇ ਕਿਤੇ। ਕੈਂਮਪ ਕੂਮਪ ਵੀ ਤਾਂ ਲੱਗਦੇ ਨੇ।
ਹਾਂਜੀ-ਹਾਂਜੀ। ਕੋਲੇਜ ਦਾ ਤਾਂ ਵੈਸੇ ਤਾਂ ਮੈਂ ਫੀਸ ਭਰਨਜ ਪੇਪਰ ਤਾਂ ਐ ਵੀ ਜਾਂਣੀ ਓਪਨ ਹੈ। ਮੇਰੀ ਸਟੱਡੀ। ਲੇਕਿਨ ਜਦੋਂ ਬੁਲਾਉਂਦੇ ਨੇਗੇ ਹਾਂਜੀ। ਫੇਰ ਮੈਂ ਚੱਲ ਜਾਂਦੀ ਹੁੰਨੀ ਹ।
ਓਕੇ। ਚਲੋ ਵਧੀਆ ਗੱਲ ਹੈ। ਫੇਰ ਹੋਰ ਵੀ ਕੁਛ ਕਰਿਓ ਨਾਲ-ਨਾਲ ਜਾਂ ਬਸ
ਨਹੀਂ, ਨਹੀਂ ਬਸ ਇਹੀ ਕਰੇਗੀ, ਲਾਸਟ ਈਅਰ ਹੈਗਾ ਲਾਸਟ
ਅੱਛਾ ਚਲੋ ਵਧੀਆ।
ਹਾਂਜੀ ਮੈਡੀਕਲਾਈਨ ਚ ਇੱਕ ਵਾਰੀ ਪੇਪਰ ਹੁੰਦੇ ਨੇ। ਸਿਰਫ ਫਾਈਨਲ ਪੇਪਰ ਹੀ ਹੁੰਦੇ ਆ ਕੋਈ ਐਮਸਟਰੀ ਨਹੀਂ ਹੁੰਦੇ।
ਅੱਛਾ ਕਿਉਂਕਿ ਤੁਹਾਡੀ ਓਪਨ ਆ ਮੈਡੀਕਲ ਲਾਈਨ ਚ ਤਾਂ ਮੈਂ ਵੀ ਹਾਂ ਬਟ ਮੈਂ ਰੈਗੂਲਰ ਤੇ ਆ ਨਾ ਤਾਂ ਐਮ-ਐਸ ਹ ਵਗੈਰਾ ਤਾਂ ਸਾਡੇ ਹੁੰਦੇ ਨੇ।
ਠੀਕ ਹੈ ਜੀ। ਚਲੋ ਵਧੀਆ, ਕਿੰਨਾ ਕਿਹੜਾ ਸਾਲ ਆ ਥੋੜਾ
ਮੇਰਾ ਤਾਂ ਫਾਈਨਲ ਈਅਰ ਆ ਮਾਸਟਰਸ ਕਰ ਰਹੀ ਹ ਮੈਂ।
ਚਲੋ ਵਧੀਆ।
ਹਾਂਜੀ ਹੋਰ ਪੇਂਟਿੰਗ ਚ ਚਾਰਜ ਅੱਜ ਕੱਲ ਤਾਂ ਸੂਟ ਵੀ ਯਾਰ ਪੇਂਟਿੰਗ ਵਾਲੇ ਆ ਰਹੇ ਨੇ, ਤੁਸੀਂ ਕਰਦੇ ਹੋ ਜਾਂ ਇੰਟਰਸਟ
ਅ ਹਾਂਜੀ। ਨਹੀਂ ਪ੍ਰਿੰਟ ਵਾਲੇ ਮੇਰੇ ਸਿਸਟਰ ਕਰਦੇ ਨੇ, ਉਹਨਾਂ ਨੂੰ ਸਟਿਚ ਸਾਰੇ ਸੂਟ ਕਰ ਲੈਂਦੇ ਨੇ ਉਹ ਜਿਵੇਂ ਦਾ ਵੀ ਕਰਾਉਣਾ ਹੋਵੇ।
ਅੱਛਾ।
ਹਾਂਜੀ ਹੁਣ ਤਾਂ ਉਹ ਮਤਲਬ ਕਿਵੇਂ ਦਾ ਹਾਂਜੀ। ਤੇ ਹੁਣ ਤਾਂ ਛੁੱਟੀਆਂ ਨੇ ਨਾ ਇਹਨਾਂ ਦੀ ਗੁੜੀਆਂ ਪੜ੍ਹਦੀਆਂ ਛੋਟੀ ਐ। ਅਸੀਂ ਹੁਣ ਸੂਟ ਲਿਆਂਦੇ ਸੀਗੇ ਗਰਮੀ ਦਾ ਕਰਕੇ।
ਹਾਂ, ਹਾਂ, ਹਾਂ।
ਤੇ ਫੇਰ ਹੁਣ ਉਹ ਮੇਰੇ ਨਾਨਕੀ ਚੜ੍ਹ ਗਏ ਨੇ ਫੇਰ ਬਾਅਦ ਚੋਂ ਇੱਥੇ ਆਉਣਗੇ ਤੇ ਕਹਿੰਦੀ ਚਲੋ ਮੈਂ ਦੋਨਾਂ ਦੇ ਸੂਟ ਲੈਜਊਗੀ। ਤੇ ਜਦੋਂ ਸਕੂਲ ਲੱਗ ਗਏ ਨਾ ਕੁੜੀ ਦੇ, ਸਕੂਲ ਚੱਲ ਜਹਾ ਕਰੂਗੀ। ਤੇ ਨਹੀਂ ਤਾਂ ਫੇਿਰ ਉਹ ਮਸ਼ੀਨ ਹੀ ਛਿੜੀ ਜਾਂਦੀ ਰਹਿੰਦੀ ਹੈ, ਹਾਂਜੀ ਕਹਿੰਦੇ ਆਪਣੇ ਦੋਨਾਂ ਸੁ ਚਿਤ ਕਰ ਲੂੰਗੀ ਤੇਰਾ ਖੜੀਆਂ ਟਾਈਮ ਆਊਗੀ, ਤੇ ਕਹਿੰਦੀ ਫੇਰ ਮੈਂ ਉਦੋਂ ਚੱਕ ਲਿਆਉਂਗੀ।
ਓਕੇ ਚਲੋ ਵਧੀਆ ਹਾਂ ਬੱਚੇ ਦਾ ਯ ਤੰਗ ਹੀ ਕਰਦੇ ਨੇ ਛੁੱਟੀ ਟੀਆਂ ਚ ਨਾ ਫੇਰ-ਫੇਰ ਨੀ ਕੋਈ ਕੰਮ ਹੁੰਦੇ।
ਹਾਂਜੀ, ਉਹ ਤੋਂ ਬਾਰਾ ਤੰਗ ਕਰਦੀ ਹੈ। ਦੁਪਹਿਰ ਟਾਈਮ ਨਾ। ਕਿਸੇ ਨੂੰ ਸੌਣ ਦੇਵੇ ਨਾ, ਸੌਣ ਮੈਨ ਨੰਗੇ ਪੈਰੇ ਅੰਦਰ ਵੱਗ ਗਈ, ਬਾਹਰ ਵਗਦਾ।
ਬੱਚਾ ਵਾ ਭਾਈ।
ਸਕੂਲ ਦਾ ਕੰਮ ਹਾਂ। ਸਕੂਲ ਕੰਮ ਉਹਨਾਂ ਨੇ ਕੀਤਾ ਨ ਹਜੇ, ਨਰਸਰੀ ਚ, ਹੈ ਤੇ ਉਹਨੂੰ ਇੰਨਾ ਪਤਾ ਨੀ ਹੈਗਾ ਹਨਾ। ਉੱਥੇ ਪਿੰਡ ਕਹਿੰਦੀ ਨਹੀਂ ਮੈਂ ਇਸ ਕਹਿੰਦੀ ਨਾ ਕੀ ਜਾਇਦ ਕਰੂੰਗੀ ਤੇ ਹੁਣ ਇੱਥੇ ਕਿ ਚੱਕ ਲ। ਕਰਦੀ ਅਸੀਂ ਕਹਿ ਦਿੰਦੇ ਵੀ ਕੰਮ ਕਰ ਲੈ। ਕਹਿੰਦੀ ਹ ਨਹੀਂ, ਮੈਂ ਹਜੇ ਨੀ। ਕਰਨਾ ਦਾ, ਛੁੱਟੀਆਂ ਤਾਂ ਵੀ ਅੱਧੀਆਂ ਟ।
ਹਾਂ ਆ।
ਹੁਣ ਫੇਰ ਸਿਸਟਰ ਸਾਡੇ ਨਾਨਕੀ ਗਏ ਆ ਨਾ, ਹਾਂਜੀ। ਕਹਿੰਦੀ ਨੇ ਹੁਣ ਉੱਥੇ ਵੀ ਨਾਲ ਲੱ ਜਾਊਗੀ ਸਿਸਟਰ ਕਹਿੰਦੀ। ਤੂੰ ਕੰਮ ਤਾਂ ਕਰਨਾ ਨੀ। ਕਹਿੰਦੀ ਕਿਉਂ ਭਰ ਚੱਕਿਆ ਗ ਇੱਥੇ ਤਰ ਜਾ ਕਹਿੰਦੀ
ਹਾਂ, ਸਹੀ ਗੱਲ ਆ।
ਹਾਂਜੀ, ਹੁਣ ਤਾਂ ਦੇਖੋ ਕਿਵੇਂ ਦਾ ਟਾਈਮ ਹੋ ਗਿਆ, ਉਹਦੇ ਕੋਲ ਜਮੈਟਰੀ ਵਬਕਸ ਇੰਨਾ ਸੋਹਣਾ ਗ ਤੇ ਉਹ ਨਾ ਕਿਸੇ ਨੂੰ ਵੀ ਨੀ ਹੱਥ ਲਾਉਣ ਦਿੰਦੀ ਹੈਗੀ। ਕਹੂਗੀ ਨਹੀਂ ਇਹ ਮੇਰਾ ਹੈ।
ਬੱਚਿਆਂ ਦਾ ਤਾਂ ਏਦਾਂ ਹੀ ਐ।
ਹਾਂਜੀ, ਤੇ ਉਹ ਨਾ ਮੇਰੇ ਨਾਲ ਪਈ ਸੀਗੀ। ਤੇ ਮੇਰੇ ਨਾ ਮੂੰਹ ਤੇ ਥੱਪੜ ਮਾਰੀ ਆਂਦੀ ਸੀਗੀ। ਤੇ ਮੈਂ ਕਿਹਾ ਮੈਂ ਨਾ ਫਰੀ ਮੈਡਮ ਨੂੰ ਫੋਨ ਕਰਦੀ ਆ, ਮੈਂ ਜਾਣਕੀ ਕਨ ਨਾਲ ਫੋਨ ਲਾ ਲ ਤੇ ਮੇਰੇ ਨਾਲ ਉੱਠ ਕੇ ਨਾ, ਮੰਮੀ ਨਾਲ ਚੱਲ ਗਈ
ਹਾਂ।
ਐਂ ਤਾਂ ਡਰ ਜਾਂਦੀ ਹੈ। ਮੈਡਮ ਤੋਂ ਤਾਂ ਜੇ ਅਸੀਂ ਕਹਿ ਦਈਏ ਵੀ, ਤੇਰੇ ਮੈਡਮ ਨੂੰ ਫੋਨ ਲਾਉਣੇ ਆ।
ਸਹੀ ਆ।
ਹਾਂਜੀ।
ਤਾਂ ਹੋਣਾ ਚਾਹੀਦਾ। ਕਿਸੇ ਦਾ ਵੀ ਹੋਏ, ਚਾਹੇ ਮਾਂ, ਪਿਓ ਦਾ ਹੋਏ ਚਾਹੇ ਮੈਡਮ ਦਾ ਹੋਏ।
ਹਾਂਜੀ, ਤੇ ਇੱਕ ਨਾ ਉਹਨੂੰ ਬਹੁਤ ਗੰਦੀ ਹੈਵੀਟ ਉਹ ਨਾ, ਰੋਟੀ ਨਾ ਕਾਟੁਨਾ ਤੋਂ ਬਿਨਾਂ ਖਾਂਦੀ ਨੀ ਚਾਹਿਦੀ। ਕਿੰਨੀ ਵਾਰ
ਅੱਜ ਕੱਲ੍ਹ ਸਾਰਿਆਂ ਬਚ ਬੱਚਾ ਦੀ ਇਹੀ ਪ੍ਰੋਬਲਮ ਆ, ਮੇਰੀ ਭੈਣ ਆ ਉਹਦੀ ਕੁੜੀ ਆ। ਉਹ ਵੀ ਏਦਾਂ ਦੀ ਆ, ਉਹ ਤਾਂ ਚਲੋ ਚਾਰ- ਪੰਜ ਸਾਲਾਂ ਦੀ ਆ। ਪਰ ਉਹਨਾਂ ਨੂੰ ਜਦੋਂ ਤੱਕ ਫੋਨ ਨਾ, ਮੂਹਰੇ ਲਾ ਕੇ ਦੇ ਦੋ ਹੈ। ਉਦੋਂ ਤੱਕ ਰੋਟੀ ਅੰਦਰ ਲੰਘਦੀ ਨੀ। ਵੀ ਫੋਨ ਚਾਹੀਦਾ ਹ ਫੋਨ।
ਹਾਂ। ਜੇ ਕਿਸੇ ਦਾ ਰੋਟੀ ਖਾਈ ਜਾਂਦੀ ਹੋਵੇ ਨਾ। ਫੋਨ ਆ ਜੇ ਕਹੁਗੀ ਫੋਨ ਕੱਟੋ ਮੈਂ ਫੇਰ ਰੋਟੀ ਖਾਉਂਗੀ। ਗੱਲ ਵੀ ਨੀ ਕਰਨਾ ਦਿੰਦੀ।
ਹਾ। ਸਾਰਿਆਂ ਦਾ ਆਹੀ ਹਾਲ ਆ। ਯਾਰ ਸਾਡੇ ਟਾਈਮ ਚ ਕੋਈ ਫੋਨ ਨੀ ਹੁੰਦਾ ਸੀ।
ਹਾਂ, ਸਾਡੇ ਟਾਈਮ ਵੀ ਐਵੇਂ ਸੀਗੇ।
ਹਮ।
ਮੈਂ ਹੁਣ ਵੀ ਨੀ ਰੋਟੀ ਖਾਣ ਟਾਈਮ ਫੋਨ ਲਾਉਂਦੀ ਹੈਗੀ। ਕਈਆਂ ਦੀ ਹੈਬਿਟ ਹੁੰਦੀ ਆ ਨਾ ਵ ਟਿਆਂ ਦੀ ਵੀ, ਮੈਂ ਹੁਣ ਵੀ ਨੀ ਲਾਉਂਦੀ ਹੈਗੀ ਆ।
ਮੈਂ ਵੀ ਨੀ।
ਹਾਂਜੀ।
ਮ ਏਵੀ ਨੇ ਆਦਤਾਂ ਹਾਂ ਨਾ ਟੀਵੀ ਦੇਖਨ ਦੀ, ਨਾ ਫੋਨ ਬਸ ਜੇ ਰੋਟੀ ਖਾ ਰਹੇ ਤਾਂ ਰੋ ਟੀ ਖਾ ਕੇ ਫਟਾਫਟ ਨਿਬੇੜ ਦੋ ਕੰਮ।
ਹਾਂਜੀ।
ਹੂੰ, ਕਈਆਂ ਦੀ ਹੁੰਦੀ ਆ, ਮੇਰਾ ਭਰਾ ਏ ਇੰਨਾ ਵੱਡਾ ਏ, ਮੇਰਾ ਭਰਾ ਓ ਹਜੇ ਤੱਕ ਕ ਫੋਨ ਮਤਲਬ ਜਦੋਂ ਤੱਕ ਓ, ਮੂਹਰੇ ਫੋਨ ਨਾ ਲਾ ਲਏ, ਰੋਟ ਐ ਤਾਂ ਖਾਨੀ ਨੀ ਉਨੇ।
ਅੱਛਾ ਜੀ।
ਹਾਂ, ਓ ਏਨਾ ਵੱਡਾ ਏ, ਫੇਰ ਵੀ ਮੈਥੋਂ ਵੀ ਵੱਡਾ ਏ ਉਹ
ਅੱਛਾ ਜੀ।
ਉਹਦੀ ਵੀ ਐ ਹੈਬਿਟ ਆ, ਫੋਨ ਦੇਖਨ ਦੀ ਰੋ ਟੀ ਖਾਨੀ ਨੀ, ਜਦੋਂ ਤੱਕ ਫ਼ੋਨ ਨੀ
ਹੂੰ, ਹੁਨ ਤਾਂ ਸਾਰੇ ਹੀ ਵੱਡੇ -ਛੋਟੇ ਐਵੇਂ ਹੀ ਕਰਦੇ ਨੇਗੇ ਕੋਈ-ਕੋਈ ਏ। ਜਿਹਨਾਂ ਦੀ ਹੈਫੀਟ ਨੀ ਹੈਗੀ।
ਸਹੀ ਗੱਲ ਏ।
ਹਾਂਜੀ ਉ ਤਾਂ ਸਿਸਟਰ ਦੀ ਗੁੜੀਆ ਨਾ ਸਿਰ ਬੀ ਨਾ ਵਹਾਉਂਦੀ ਹੈਗੀ। ਸਵੇਰ ਟੈਮ ਅਸੀ ਕੈਨ ਡਏ ਬੈਨ ਆਉਣ ਵਾਲੀ ਆ। ਜਲਦੀ ਸਿਰ ਬਹਾ ਲਾ, ਨਈ ਮੈਨੂੰ ਤਾਂ ਪੇਹਲਾਂ ਫੋਨ ਲਾ ਕੇ ਦੇਓ।
ਬੱਚੇਆਂ ਦਾ ਬੁਰਾ ਹਾਲ ਏ, ਨਾ ਅੱਜ- ਕੱਲ ਨਾ
ਹਾਂਜੀ, ਅਸੀਂ ਕੇਅ ਦਿੰਨੇ ਆ ਵੀ ਤੂੰ ਛੋਟੀ ਆ ਹਨਾ। ਤੇਰੀ ਬੋਹਤ ਉਮਰ ਪਈ ਏ, ਤੇਰੀ ਨਿੰਗਾ ਖਰਾਬ ਹੋਜੂਗੀ। ਨਹਈ ਮੰਨ ਨੀ ਉਨੇ ਪਰ
ਹੋਰ
ਹੋਰ ਸਭ ਵਧੀਆ।
ਚਲੋ, ਠੀਕ ਏ ਫੇਰ ਕਰਦੇ ਆਂ।
ਹਾਂਜੀ-ਹਾਂਜੀ ਹੋਰ ਤੁਸੀਂ ਕਦੋਂ ਕਦੋਂ ਬਨਾਉਗੇ ਫੇਰ ਰਾਤ ਦਾ ਖਾਨਾ
ਅਸੀਂ ਤਾਂ ਯਾਰ ਅੱਠ ਕ ਵਜੇ ਸਾਢੇ ਅੱਠ ਏਦਾਂ
ਅੱਛਾ।
ਨੌ ਸਾਢੇ ਨੌ ਹੋ ਜਾਂਦੇ ਆ ਫੇਰ
ਅੱਛਾ, ਤੁਸੀਂ ਬਨਾਉਨੇ ਹੁੰਦੇ, ਕਿ ਮੰਮੀ ਬਨਾਦੇ ਨੇ।
ਮੈਂ ਵੀ ਬਨਾਓ ਲੈਂਨੀ ਆਂ, ਮੈਂ ਸਾਰਾ ਕੁਛ ਬਨਾਓ ਲੈਂਨੀ ਆ।
ਅੱਛਾ, ਚਲੋ ਵਧੀਆ।
ਜੇ ਮੇਰਾ ਮਨ ਨਾ ਹੋਏਆ, ਫੇਰ ਮੰਮੀ ਕਰ ਲੈਂਨੇ ਆਂ, ਨਈ ਤਾਂ ਮੈਂ ਹੀ ਕਰ ਲੈਂਨੀ ਆਂ।
ਅੱਛਾ।
ਹਾਂ ਸਵੇਰ ਦੀ ਤਾਂ ਮੰਮੀ ਪਕਾ ਦਿੰਦੇ ਆਂ, ਸ਼ਾਮ ਨੂੰ ਕਰ ਲੈਂਨੀ ਆਂ।
ਅੱਛਾ, ਹੁਨ ਤਾਂ ਤੁਹਾਨੂੰ ਵੀ ਛੁੱਟੀਆਂ ਹੋਨਗੀਆਂ ਨਾ।
ਹਾਂ, ਮੈਨੂੰ ਵੀ ਛੁੱਟੀ ਆ ਹੁਨ ਤਾਂ ਨਾ
ਅੱਛਾ, ਫੇਰ ਤੁਸੀਂ ਤਾਂ ਘਰੇ ਹੁੰਦੇ ਹੋਗੇ ਹਨਾ।
ਹਾਂ, ਹੁਨ ਬੇਹਲੀ ਆ ਮੈਂ
ਚਲੋ, ਵਧੀਆ ਕੰਮ ਮਿਲੇਆ ਹੋਨਾ, ਸੋਨੂੰ ਵੀ ਕੋਲਜ ਦਾ।
ਨਾ ਕੋਲਜ ਦਾ ਤਾ ਕੋਈ ਕੰਮ ਨੀ ਏ, ਕਿਉਂਕਿ ਹੁਨ ਮੇਰਾ ਲਾਸਟ ਸੀ ਨਾ। ਤਾਂ ਕਰਕੇ ਹੁਨ ਤਾਂ ਬਸ ਦੇਖਾਂਗੀ ਜੋਬ ਵਗੈਰਾ ਦਾ ਟਰਾਈ ਕਰਾਂਗੀ, ਨਹੀਂ ਦੇਖਦੇ ਆਂ। ਵੀ ਕੀ ਗਲ ਐ ਹਾਂ।
ਫਰੈਂਡਸ ਦੇ ਘਰ ਚੱਲ ਜਾਂਨੇ ਓ।
ਓ ਕਦੇ-ਕਦੇ।
ਅੱਛਾ ਅਹ ਸਾਡੇ ਘਰ ਦੂਰ-ਦੂਰ ਨੇ ਗੇ ਕੇ ਨੇੜੇ ਜੇ ਆ।
ਦੂਰ ਨੇ ਯਾਰ ਤਾਂਹੀ ਕਰਕੇ ਜਾਇਆ ਨੀ ਜਾਂਦਾ ਬਸ।
ਹਾਂਜੀ।
ਹੂੰ ਗਰਮੀ ਕਰਕੇ ਵੀ ਔਰ ਏਦਾਂ ਵੀ ਯਾਰ ਵੀ ਰੋਜ਼-ਰੋਜ਼ ਕੋਣ ਜਾਏ ਹਨਾ ਵੀ ਕਦੇ-ਕਦੇ ਤਾਂ ਚਲੋ ਗੱਲ ਵੱਖਰੀ ਆ, ਪਰ ਡੇਲੀ ਨੀ ਜਾਇਆ ਜਾਂਦਾ।
ਹਾਂਜੀ
ਹੂੰ ਯਾਰ ਸੈ਼ਰਾਂ ਚ ਪ ਪਤਾ ਈ ਆ ਤੁਹਾਨੂੰ ਸਾਰੇ ਆਪਦੇ 'ਚ ਮਗਨ ਹੁੰਦੇ ਆ।
ਹਾਂਜੀ।
ਕਿਸੇ ਦੇ ਨੀ ਜਾਂਦਾ ਆਂਦਾ ਬਸ ਕਦੇ-ਕਦੇ ਹੈ ਨਾ ਓਹੀ ਹਿਸਾਬ ਨਾਲ ਹਾਂ ਮੇਰੇ ਨਾਨਕਿਓ ਓਥੇ ਤਾਂ ਚਲੋ ਸਾਰੇ ਆਸ ਗੁਆਂਢੀ ਵੀ ਆ ਸਾਰੇ ਆ, ਪਰ ਏਥੇ ਵੀ ਆਂ ਪਰ ਕਦੇ-ਕਦੇ ਹਨਾ। ਰੋਜ਼ ਨੀ ਕੋਈ ਕਿਸੇ ਦੇ ਜਾਂਦਾ।
ਹਾਂਜੀ, ਸਾਰੇ ਆਪੋ ਆਪਦੇ ਕੰਮਾਂ 'ਚ ਬਿਜੀ ਹੁੰਦੇ ਆ ਨਾ।
ਹਾਂਜੀ, ਓਹੀ।
ਹਾਂਜੀ। ਠੀਕ ਐ, ਚਲੋ।
ਚਲੋ ਠੀਕ ਐ, ਓਕੇ।
ਹਾਂਜੀ, ਠੀਕ ਏ।